ਹੈਲੋ।
ਹੈਲੋ।
ਹੈਲੋ! ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ?
ਵਧੀਆ-ਵਧੀਆ, ਤੁਸੀ ਸੁਨਾਓ।
ਵਧੀਆ ਮੈਂ ਵੀ, ਹੋਰ ਕੀ ਕਰਦੇ?
ਹੂੰ ਹੂੰ, ਮੈਂ ਬਸ ਵੇਹਲੀ ਬੈਠੀ ਸੀ ਤੇ ਮੈਂ ਸੋਚਿਆ ਤੁਹਾਨੂੰ ਫੋਨ ਕਰਾਂ। ਤੁਸੀ ਇੱਕ ਦਿਨ ਗੱਲ ਕਰਦੇ ਪਏ ਸੀ ਨਾ। ਬਈ ਗਰਮੀ ਬਹੁਤ ਹੋਈ ਦੀ ਹੈ, ਕੋਟਨ ਦੇ ਸੂਟ ਲਿਆਣੇ ਆ ਆਹ, ਹੂੰ। ਤੇ ਦੂਸਰੇ ਦੇ ਪਾ ਨਹੀਂ ਹੁੰਦੇ, ਬਿਨਾਂ ਲਾਈਨਿੰਗ ਵਾਲੇ ਲਿਆਨੇਂ ਆ। ਤੇ ਤਾਂ ਮੈਂ ਤੁਹਾਨੂੰ ਦੱਸਨ ਵਾਸਤੇ ਹੀ ਫੋਨ ਕੀਤਾ ਸੀ। ਬਈ ਇੱਥੇ ਨਾ, ਹਾਂ ਸਾਡੇ ਕੋਲ ਮਤਲਬ ਇੱਥੇ ਸ਼ਾਦੀ ਲਾਯਕ ਕਾਫੀ ਵੱਡਾ ਸ਼ੋਅਰੂਮ ਹੈ। ਉਹ ਨਾ ਸਾਲ ਦੇ ਸਾਲ ਅਸ ਸਾਲ ਦੇ ਸਾਲ ਇਸ ਜੁਲਾਈ ਦੇ ਮਹੀਨੇ ਨਾ ਫਸਟ ਜੁਲਾਈ ਤੋ ਲੈ ਕੇ
ਹੂੰ - ਹੂੰ।
ਆਹ ਤਿੰਨ ਜੁਲਾਈ ਤੱਕ ਸਵੀਲ ਲਗਾਂਦੇ ਆ। ਚਾਲੀ ਪਰਸੈਂਟ ਤੇ ਛੂਟ ਤੇ, ਤੇ
ਠੀਕ ਹੈ।
ਕੋਟਨ ਦੇ ਸੂਟ ਹੁੰਦੇ ਆ। ਫੈਂਸੀ ਵੀ ਪਾਰਟੀ ਵਿਅਰ ਵੀ, ਜਿੱਦਾਂ ਦੇ ਤੁਸੀ ਲੈਣੇ ਆ। ਅੱਛੇ ਸੂਟ ਹੁੰਦੇ ਆ, ਤੇ ਮੈਂ ਸੋਚਦੀ ਪਈ ਸੀ ਚੱਲ ਤੁਹਾਨੂੰ, ਤੁਸੀ ਗੱਲ ਕਰਦੇ ਪਏ ਸੀਗੇ, ਕਿ ਕਿਤੇ ਸੇਲ ਵਗੈਰਾ ਲੱਗੇ। ਤੇ ਸੂਟ ਲੈ ਕੇ ਆਈਏ, ਮੈਂ ਤੇ ਤਾਂ ਫੋਨ ਕੀਤਾ। ਮੈਂ ਕਿਹਾ ਤੁਹਾਨੂੰ ਦੱਸਾਂ ਵਈ ਏਦਾਂ-ਏਦਾਂ ਲੱਗ ਗਈ ਐ ਸੇਲ ਤੇ ਮੇਰੇ ਨਾਲ ਗੁਹਾਂਡੀ ਸੀਗੇ, ਉਹ ਗਏ ਸੀਗੇ। ਕਹਿੰਦੇ ਵੈਸੇ ਤੇ ਕਹਿੰਦੇ ਬਹੁਤ ਅੱਛੇ ਸੂਟ ਆਏ ਦੇ ਨੇ, ਤੇ ਮੈਂ ਕਿਹਾ ਚਲ ਫਿਰ ਮੈਂ ਤੁਹਾਨੂੰ ਕਾਲ ਕਰਕੇ ਕਵਾਂ ਕੀ ਮੈਂ ਜਾਣਾ ਸੀਗਾ। ਅਗਰ ਤੁਸੀਂ ਜਾਨਾ ਹੋਇਆ ਤੇ ਫਿਰ ਮੈਨੂੰ ਦੱਸਣਾ। ਜਦੋ ਵੀ ਜਾਣਾ ਹੋਏਗਾ, ਜਦੋ ਤੁਹਾਡੇ ਕੋਲ ਟਾਈਮ ਹੋਏਗਾ। ਤੇ ਚਾਲੀ ਪ੍ਰਸੈਂਟ ਸੂਟ ਅੱਛੇ ਕੱਪੜਾ ਹੋਰ ਕੀ ਚਾਹੀਦਾ। ਚਲੋ, ਲੈ ਕੇ ਰੱਖ ਸਕਦਾ ਅਗਲੀਆਂ ਗਰਮੀਆਂ ਆਣ ਤੇ ਚਲੋ ਦੋ ਚਾਰ ਮਹੀ ਦੋ ਕੁ ਮਹੀਨੇ ਹੀ ਪੈਣੇ ਆ ਜ਼ਿਆਦਾ। ਦੋ ਤਿੰਨ ਮਹੀਨੇ ਵੈਸੇ ਕੋਟਨ ਦਾ ਕੱਪੜਾ ਤਾਂ ਸਰ ਦੀਆਂ ਵਿੱਚ ਵੀ ਪੈ ਜਾਂਦਾ ਜ਼ਿਆਦਾਤਰ ਪੈ ਜਾਂਦਾ ਲਾਈਨਿੰਗ ਵਾਲੇ ਪੈ ਜਾਂਦੇ ਆ। ਹੂੰ,
ਹੂੰ,
ਇੱਕ ਦੋ ਵਾਰ ਪੈ ਹੀ ਜਾਣਗੇ ਲਿਆਵਾਂਗੇ ਹੁਣ ਤੇ। ਕੋਈ ਹਜ਼ਾਰ ਬਾਰ੍ਹਾਂ ਸੌ, ਛੇ ਸੌ, ਸੱਤ ਸੌ ਦਾ ਸਭ ਹੈਗੇ ਨੇ ਮਿਕਸ। ਫੇਰ ਤੁਹਾਡੀ ਮਰਜ਼ੀ ਹੁਣ ਤੁਸੀਂ ਸੱਤ ਸੌ ਦਾ ਲੈਣਾ ਛੇ ਸੌ ਦਾ ਲੈਣਾ ਪੰਜ ਸੌ ਦਾ ਲੈਣਾ। ਹਰ ਤਰ੍ਹਾਂ ਦਾ ਕੱਪੜਾ ਹੈਗਾ ਉੱਥੇ। ਤੇ ਕੱਪੜਾ ਵੀ ਬਹੁਤ ਅੱਛਾ ਵਰਾਇਟੀ ਬਹੁਤ ਜ਼ਿਆਦਾ ਬਹੁਤ ਅੱਛੇ ਅੱਛ ਸੂਟ ਆ ਰਹੇ।
ਰੈਡੀਮੇਡ ਵੀ ਮਿਲ ਜਾਂਦੇ।
ਹਾਂ, ਰੈਡੀਮੇਟ ਵੀ ਹੈਗੇ ਆ ਫਲੋਰ ਬਣੇ ਹੋਏ ਆ ਨਾ। ਹੈਗਾ ਥਰਡ ਫਲੋਰ ਹਾਂ ਥੀ ਫਲੋਰ ਬਣੇ ਹੋਏ ਨੇ। ਤੇ ਉੱਪਰ ਸਭ ਤੋਂ ਉੱਪਰ ਰੈਡੀਮੇਟ ਏ। ਫਿਰ ਉਸ ਤੋਂ ਨੀਚੇ ਪਾਰਟੀ ਵੀਅਰ ਨੀਚੇ ਕੋਟਨ ਦੇ ਐ ਇਸ ਤਰ੍ਹਾਂ ਕਰਕੇ ਆ ਥਰੀ ਟੋਲ ਬਣੇ ਹੋਏ।
ਅੱਛਾ ਅੱਛਾ, ਠੀਕ ਐ ਤੇ ਕਦੋਂ ਜਾਣ ਦਾ ਤੁਸੀਂ ਪਲੈਨ ਬਣਾ ਰਹੇ ਹੋ।
ਮੈਨੂੰ ਜਦੋਂ ਮਰਜ਼ੀ ਜੀ ਚੱਲ ਪੋ ਤੁਹਾਨੂੰ ਦੱਸੋ ਕਦੋਂ ਟਾਈਮ ਐ ਮੈਂ ਤਾਂ ਟਾਈਮ ਕੱਢ ਲਵਾਂਗੀ ਤੁਸੀਂ ਦੱਸੋ। ਕਦੋਂ ਜਾਣਾ ਫਿਰ ਮੈਂ ਉਸ ਹਿਸਾਬ ਨਾਲ
ਅਸੀਂ ਅੱਜ ਦੀ ਹੁਣ ਸ਼ਾਮ ਹੋ ਗਈ ਐ ਕੱਲ੍ਹ ਹੀ ਜਾ ਸਕਦੇ ਹਾਂ ਪੰਜ ਵਜੇ ਮੈਂ ਆ ਜਾਊਂਗੀ ਤੁਹਾਡੇ ਘਰ।
ਸ਼ਾਮ ਨੂੰ ਪੰਜ ਵਜੇ ਆਓਗੇ ਤੇ ਫੇਰ ਜ਼ਿਆਦਾ ਹਨੇਰਾ ਹੀ ਨਹੀਂ ਹੋ ਜੇਗਾ। ਪੰਜ ਵਜੇ ਆਉਗੇ ਉੱਥੇ ਘੰਟਾ ਡੇੜ 'ਤੇ ਅੰਦਰ ਇੰਨਾ ਰਸ਼ ਹੁੰਦਾ ਇੰਨਾ ਰਸ਼ ਹੁੰਦਾ ਦੁਨੀਆਂ ਇੱਦਾਂ ਜਾਂਦੀ ਐ ਲੈਣ। ਡੇਢ ਘ ਘੰਟਾ ਡੇਢ ਦੋ ਘੰਟੇ ਤਾਂ ਆਰਾਮ ਨਾਲ ਲੱਗਣਗੇ ਸੋਪ। ਤੁਹਾਨੂੰ ਤੁਸੀਂ ਕਹੋਗੇ ਇਹ ਵੀ ਲੈ ਲਾ ਣਾ ਇਹ ਵੀ ਲੈ ਲਾ ਇੰਨਾ ਟਾਈਮ ਤਾਂ ਲੱਗ ਹੀ ਜਾਏਗਾ। ਤੁਸੀਂ ਪੰਜ ਵਜੇ ਆਓਗੇ। ਫਿਰ ਮੈਂ ਰੈਡੀ ਹੋਵਾਂਗੀ ਕਰਦੇ ਕਰਦੇ ਸਾਢੇ ਪੰਜ ਛੇ ਵੱਜ ਜਾਣੇ ਆ। ਫਿਰ ਉਸ ਤੋਂ ਪਹਿਲਾਂ ਆ ਜਾਓ ਕਿ ਪੰਜ ਵਜੇ ਅਸੀਂ ਨਿਕਲ ਜਾਈਏ ਘਰੋਂ।
ਚਲੋ ਠੀਕ ਐ ਠੀਕ ਐ।
ਹਨਾ ਹੂੰ,
ਠੀਕ ਐ ਜਲਦੀ ਆਜਾਗੀ।
ਜਿੱਦਾਂ ਕਿਸੇ ਕਿਸੇ ਵਾਸਤੇ ਲੈ ਸਕਦੇ ਹੋ ਆਪਣੇ ਵਾਸਤੇ ਲੈ ਸਕਦੇ ਹੋ। ਅੱਛੇ ਹੈ ਕੱਪੜਾ ਲੈਣੇ ਨੇ ਅਨ ਸਟਿਚ ਲਓ ਹੋਰ ਸੁਣਾਓ?
ਠੀਕ ਐ ਮੈਂ ਫਰਸੀ ਸਲਵਾਰ ਐਕਚੁਲੀ ਲੱਭ ਰਹੀ ਸੀ।
ਹਾਂ, ਉੱਥੇ ਦੇਖ ਲੈਣਾ ਵੈਸੇ ਕੱਪੜਾ ਲੈ ਕੇ ਸਲਵਾਰ ਹੀ ਸਕਦੇ ਤੁਸੀਂ। ਫਾਰਸੀ ਸਲਵਾਰ ਸਲਵਾਓ ਜੀ ਪਾਕਿਸਤਾਨੀ ਸਲਾਯੋ। ਸੂਟ ਮਿਲ ਜਾਂਦੇ ਆ ਪਾਕਿਸਤਾਨੀ ਵੀ ਮਿਲ ਜਾਂਦੇ ਆ ਫਰਸੀ ਉਦਾਂ ਦੇ ਹੀ ਸੂਟ ਜਿਹੜਾ ਕੱਪੜਾ ਮਿਲ ਜਾਂਦਾ ਤੇ
ਹਾਂਜੀ ਹਾਂਜੀ,
ਫੈਬਰਿਕ ਮਿਲ ਜਾਂਦਾ ਉਸ ਹਿਸਾਬ ਨਾਲ ਤੁਸੀਂ ਜਿੱਦਾਂ ਦਾ ਸੂਟ ਸਿਲਵਾਣਾ ਸਿਲ ਸਿਲ ਦਿੰਦੇ ਆ ਟੇਲਰ।
ਠੀਕ ਐ, ਕੋਈ ਟੇਲਰ ਹੀ ਸੁਜੈਸਟ ਕਰ ਦੋ ਤੁਸੀਂ ਕਿਹੜੇ ਕੋਲ ਸਿਵਾਂਦੇ ਹੋ।
ਟੇਲਰ ਇੱਥੇ ਸਾਡੇ ਮਹੱਲੇ ਚ ਹੈਗਾ ਮੈਂ ਤੇ ਕਈ ਪਤਾ ਨੀ ਕਿੰਨੇ ਭਤੀਜੀ ਸੀ ਤਾਜ ਦੀ ਪੋਤੀ ਉਹ ਸਿੰਦੀ ਸੀ। ਤੇ ਫਿਰ ਉਹ ਵਿੱਚ ਪ੍ਰੈਗਨੈਂਟ ਹੋ ਗਈ ਤੇ ਓਹਨੇ ਸੀਨੇ ਬੰਦ ਕਰ ਦਿੱਤੇ। ਫਿਰ ਉਸ ਤੋਂ ਬਾਅ ਦੋ ਤਿੰਨ ਟੇਲਰ ਫੇ ਦੇਖੀ ਉਹਨੇ ਤੇ ਇੱਕ ਵਾਰ ਸਹੀ ਸੀਤਾ ਦੂਸਰੀ ਵਾਰ ਸਾਰਾ ਸੂਟ ਖ਼ਰਾਬ ਕਰਤਾ ਮੇਰਾ ਮੇਰੀ ਬੇਟੀ ਨੇ ਸਾੜੀ ਸਲਵਾਈ ਉਹ ਵੀ ਖਰਾਬ ਕਰ ਦਿੱਤੀ। ਫਿਰ ਹੁਣ ਸਾਡੇ ਕੋਲ ਈ ਐ ਹਲਸੁਨਿਆਰੇ ਆ ਟੇਲਰ ਉਹ ਵੀ ਠੀਕ ਸਿੰਦੇ ਆ ਉਹਦੇ ਕੋਲ ਸਮੌਣੀ ਆ। ਤੇ ਦੇਖਦੀ ਹਾਂ ਫਿਰ ਬਾਰਾਂ, ਫਿਰ ਮੈਂ ਭਤੀਜੀ ਨੂੰ ਆਪਣੀ ਪੁੱਛਾਂਗੀ ਅਗਰ ਉਹ ਸਿਲਣੇ ਸ਼ੁਰੂ ਹੋ ਗਿਆ ਸਾਰਾ ਹੋ ਚੱਲੇ ਉਹਨੂੰ ਪੁੱਛਾਗੀ ਜੇ ਸਿੱਲ ਦੇਗੀ ਤੇ ਫਿਰ।
ਠੀਕ ਹੈ ਜੀ। ਹੂੰ ਹੂੰ, ਠੀਕ ਐ ਠੀਕ।
ਤਸੀ ਇਹ ਅਹ ਲੈਂਦੇ ਆ ਅ ਢਾਈ ਸੌ ਸਿੰਪਲ ਦੇ ਫਿਰ ਕੋਈ ਡਿਜ਼ਾਇਨ ਪਵਾਣਾ ਫਿਰ ਤਿੰਨ ਸੌ ਫੇਰ ਲਾਈਨਿੰਗ ਵਾਲੇ ਸਵਾਣੇ ਆ ਤਾਂ ਪੰਜ ਸੌ ਏਦਾਂ ਪੂਰੇ ਸੂਟ ਦੀ ਲਾਈਨਿੰਗ ਲਵਾਣੀ ਐ ਤੇ ਪੰਜ ਸੌ ਤੋਂ ਜ਼ਿਆਦਾ ਮੈਂ ਕਦੇ ਪੂਰੇ ਲਗਵਾਈ ਨਹੀਂ ਐ ਗਰਮੀ 'ਚ ਮੈਨੂੰ ਹੋਰ ਤਰ੍ਹਾਂ ਲੱਗਦਾ। ਤੇ ਹੂੰ, ਸੂਟ ਦੀ ਇੱਦਾਂ।
ਓਕੇ ਠੀਕ ਐ ਤੇ ਜੇ ਇਹੀ ਫਰਸੀ ਸਿਲਵਾਨਾ ਹੋਏ ਤੇ।
ਹਾਂਜੀ,
ਮੈਂ ਕਿਹਾ ਜੇ ਇਹੀ ਫਰਸੀ ਸਲਵਾਰ ਸਿਲਵਉਣੀ ਹੋਏ ਤੇ।
ਹਾਂ, ਉਹਦੇ ਫਿਰ ਡਿਜ਼ਾਇਨਿੰ ਦੇ ਅਲੱਗ ਪੈਸੇ ਲੈ ਲੈਂਦੀ ਐ ਨਾ ਉਹ ਤਿੰਨ ਸਾਢੇ ਤਿੰਨ ਸੌ ਇੱਦਾਂ ਕਰਕੇ।
ਅੱਛਾ ਅੱਛਾ ਠੀਕ ਐ ਠੀਕ ਐ।
ਹਾਂ ਅਲੱਗ ਅਲੱਗ ਪੈਸੇ ਸ ਸਿੰਪਲ ਬਿਲਕੁਲ ਸਿੰਪਲ ਸੂਟ ਦੇ ਮਤਲਬ ਸਲਵਾਰ ਸੂਟ ਜਾਂ ਪਲਾਜੋ ਸੂਟ ਸਿੰਪਲ ਬਿਲਕੁਲ ਕੋਈ ਔਰ ਉਹ ਢਾਈ ਸੌ ਲੈਂਦੇ ਆ ਲਾਈਨਿੰਗ ਵਾਲਾ ਤੇ ਉਹ ਸਾਢੇ ਤਿੰਨ ਸੌ ਪੰਜ ਸੌ ਏਦਾਂ ਕਰਕੇ।
ਜੈਨੂਊਨ ਹੈ ਵੈਸੇ ਰੇਟ ਜੈਨੂਨ ਐ।
ਹਾਂ ਠੀਕ ਹੈ ਤੁਸੀਂ ਬੁਟੀਕ ਤੇ ਜਾਓ। ਪੰਦਰਾਂ ਪੰਦਰਾਂ ਸੌ ਦੋ ਦੋ ਹਜ਼ਾਰ ਰੁਪਇਆ ਇੱਕ ਸੂਟ ਦੀ ਸਿਲਾਈ ਲੈਂਦੇ ਆ। ਹਾਂ ਹਜ਼ਾਰ ਪੰਦਰਾਂ ਸੌ ਲੈ ਲੈਂਦੇ ਆ ਇਹਨੇ ਦਾ ਸੂਟ ਨੀ ਹੁੰਦਾ ਜਿੰ
ਠੀਕ ਹੈ।
ਇੰਨੀ ਸਿਲਾਈ ਲੈ ਲੈਂਦੇ ਆ ਬੁਟੀਕ ਵਾਲੇ।
ਠੀਕ ਹੈ ਕੱਲ ਫ਼ਿਰ ਤੁਸੀਂ ਤੁਸੀਂ ਮੈਨੂੰ ਦਿਖਾ ਵੀ ਦੇਣਾ ਨਾ ਕਿਹੜੀ ਟੇਲਰ ਹੈ ਸ਼ੋਪਿੰਗ ਤੋਂ ਬਾਅਦ ਫਿਰ ਸਿੱਧੇ ਟੇਲਰ ਕੋ ਹੀ ਚੱਲਾਂਗੇ।
ਹਾਂ ਹਾਂ ਠੀਕ ਹੈ। ਚੱਲਾਂਗੇ ਟਾਈਮ ਲੱਗਾ ਤੇ। ਇਹ ਸਾਡੇ ਮਤਲਬ ਥੋੜ੍ਹੇ ਨੇੜੇ ਹੈ ਮੈਨੂੰ ਮਹੱਲਿਆ ਦਾ ਨਾਂ ਭੁੱਲ ਗਿਆ, ਸਾਈਡ ਕਿਹੜੀ ਹੈ? ਸਾਈਡ ਦਾ ਦਿਮਾਗ ਪੰਜ ਸਾਡੇ ਘਰ ਤੋਂ ਨਹੀਂ, ਬੱਸ ਸਟੈਂਡ ਕੋਲ ਨੀ ਹੈ। ਮੇਰੇ ਦਿਮਾਗ ਚੋਂ ਹੀ ਨਿਕਲ ਗਿਆ ਜਗ੍ਹਾ
ਨਾ ਸਿੱਧੀ ਸੜਕ ਜਾਣੀ ਹੈ। ਆਰਿਯਾ ਸਕੂਲ ਵਾਲ ਨੀ ਆਰਯਾ ਸਕੂਲ ਤੇ ਆ ਰਹਿਆ ਬਿਲਕੁਲ ਕੋਲ ਸਾਡੇ। ਫਿਰ ਕੱਲ ਚੱਲਾਂਗੇ ਤੇ ਤੂਵਾਨੁ ਜਾਵਾਂਗੇ ਤੇ ਪਤਾ ਲੱਗ ਜੇਗਾ ਮੇਰੇ ਹੁਣ ਦਿਮਾਗ 'ਚ ਨਹੀਂ ਆਉਂਦਾ ਪਿਆ ਬਾਅਦ 'ਚ ਜਾਵਾਂਗੇ
ਚਲੋ ਕੋਈ ਨੀ ਕੋਈ ਨੀ ਕੱਲ ਤੁਸੀਂ ਰਾਹ ਦੱਸ ਦੇਣਾ ਮੈਨੂੰ।
ਹਾਂ ਮੈਨੂੰ ਨਾ ਕੁਛ ਐਹ ਚੀਜ਼ਾਂ ਭੁੱਲਦੀਆਂ ਬਹੁਤ ਹੈ ਇਸ ਕਰਕੇ ਨਾ, ਕੋਈ ਨਹੀਂ ਯਾਦ ਆਜੇਗਾ ਜਾਂਦੇ ਜਾਂਦੇ। ਰਸਤਾ ਤਾਂ ਮੈਨੂੰ ਪੂਰਾ ਯਾਦ ਹੈ, ਚਲੇ ਜਾਣਾ ਨਾਮ ਨਹੀਂ ਯਾਦ ਆਉਂਦਾ ਪ
ਕੋਈ ਨਹੀਂ ਕੋਈ ਨਹੀਂ ਉਹ ਤੇ ਕੋਈ ਨਹੀਂ ਚਲੋ ਆਪਾਂ ਚਲੋ ਠੀਕ ਹੈ ਫੇਰ ਕੱਲ ਆਉਂਦੀ ਆ ਮੈਂ ਤੁਹਾਡੇ ਘਰ ਫਿਰ ਚੱਲਾਂਗੇ।
ਚਲੋ, ਠੀਕ- ਠੀਕ ਹੈ ਹੋ ਜਾਣਾ।
ਠੀਕ, ਚਲੋ ਓਕੇ ਹਾਂਜੀ ਹਾਂਜੀ ਠੀਕ ਹੈ ਓਕੇ ਜੀ ਓਕੇ।